ਕੀ ਹਾਲ ਜੇ, ਹਾਏ ਕੀ ਹਾਲ ਚਾਲ ਜੀ?
ਵਧੀਆ ਜੀ ਤੁਸੀਂ ਦੱਸੋ?
ਬਸ ਵਧੀਆ ਜੀ ਤੁਸੀਂ ਸੁਣਾਓ ਜੀ ਕੀ ਕਰੀ ਜਾਂਨੇ ਆ?
ਕੁਛ ਨਹੀਂ ਬਸ ਬੈਠੇ ਸੀ ਵੇਲੇ।
ਅੱਛਾ ਜੀ, ਅੱਜ, ਅੱਜ ਆਪਾਂ ਪਰਿਵਾਰ ਬਾਰੇ ਗੱਲ ਕਰਨੇ ਆ ਜੀ।
ਹਾਂਜੀ ਹਾਂਜੀ ਅੱਜ ਅਸੀਂ ਪਰਿਵਾਰ ਬਾਰੇ ਗੱਲ ਕਰਨੀ ਏ।
ਹਾਂਜੀ ਕੱਲ ਨਾ ਮੇਰੇ ਮ ਮਾਸੀ ਵੱਲ ਪ੍ਰੋਗਰਾਮ ਸੀਗਾ ਮੇਰੇ ਭਰਾ ਵੱਲ
ਅੱਛਾ ਜੀ।
ਹਾਂਜੀ, ਉਹਨੇ ਨਵੀਂ ਕੋਠੀ ਲਈ ਹੈ ਨਾ।
ਅੱਛਾ।
ਹਾਂਜੀ-ਹਾਂਜੀ। ਥੈਂਕ ਯੂ ਜੀ ਥੈਂਕ ਯੂ ਉਹਨਾਂ ਨੇ ਨਵੀਂ ਕੋਠੀ ਲਈ ਨਾ ਬਹੁਤ ਸੋਹਣੀ ਕੋਠੀ ਬਣਾਈ ਮੇਰੇ ਭਰਾ ਨੇ।
ਅੱਛਾ।
ਹਾਂਜੀ, ਉਹਨੇ ਬਹੁਤ ਵਧੀਆ ਜੀ ਕੋਠੀ ਬਣਾਈ ਹੋਈ ਹੈ ਜੀ। ਔ ਕੱਲ੍ਹ ਸਾਡਾ ਓਥੇ ਈ ਪ੍ਰੋਗਰਾਮ ਸੀਗਾ ਨਾ।
ਇਹਦਾ ਮਤਲਬ ਕੱਲ੍ਹ ਸਾਰੀ ਫੈਮਿਲੀ ਕੱਠੀ ਹੋਈ ਸੀ ਸਾਡੀ।
ਹਾਜੀ, ਐਤਵਾਰ ਨੂੰ ਨਾ ਇਕੱਠੀ ਹੋਈ ਸੀਗੀ ਸਾਰੀ। ਹਾਂਜੀ, ਆਪਾਂ ਔਥੇ ਬੌਤ ਇੰਜੋਏ ਕੀਤਾ ਸਾਰਾ ਮਜੇ ਕੀਤੇ ਬੌਤ।
ਹੂੰ।
ਹਾਂਜੀ, ਫਰੈਂਡ-ਫਰੂੰਡ ਆਏ, ਸਾਰੇ ਘਰ ਦੇ ਇਕੱਠੇ ਹੋਏ ਅਪਾਂ।
ਅੱਛਾ ਜੀ।
ਹਾਂਜੀ, ਬੌਹ ਵਧੀਆ ਓਹਨੇ ਕੋਠੀ ਬੌਹਤ ਵਧੀਆ ਬਣਾਈ ਹੋਈ ਏ ਭਰਾ ਨੇ।
ਠੀਕ ਹੈ।
ਹਾਂਜੀ, ਕੱਲ ਔਥੇ ਈ ਅਪਾਂ ਫੇਰ ਖਾਧਾ-ਪੀਤਾ ਸਾਰਾ ਕੁੱਝ ਔਥੇ ਈ ਕੀਤਾ।
ਅੱਛਾ।
ਹਾਂਜੀ, ਹਾਂਜੀ।
ਮਤਲਬ ਤੁਹਾਡੇ ਸਾਰਿਆਂ ਇੱਕ ਮਤਲਬ ਫੈਮਲੀੰਗ ਟੂਗੈਦਰ ਹੋ ਗਿਆ ਸੀ ਕੱਠਾ, ਸਾਰੀ ਫੈ
ਹਾਂਜੀ ਹਾਂਜੀ, ਫੈਮਲੀ ਟੂਗੈਦਰ ਹਾਂਜੀ ਹਾਂਜੀ, ਓਹ ਹੋ ਗਿਆ ਸੀ ਨਾ ਔਨੇ ਕੋਠੀ ਬੌਤ ਸੋਣੀ ਬਣਾਈ ਨਾ ਓਹ ਪਾਠ ਰਖਵਾਇਆ ਸੀ ਔਨੇ।
ਅੱਛਾ, ਪਾਠ ਸੀਗਾ ਠੀਕ ਹੈ।
ਹਾਂਜੀ ਹਾਂਜੀ, ਕੋਠੀ ਬੌਤ ਸੋਣੀ ਬਣਾਈ ਭਰਾ ਨੇ ਮੇਰੇ।
ਅੱਛਾ।
ਹਾਂਜੀ ਹਾਂਜੀ, ਤੁਸੀਂ ਸੁਣਾਓ ਜੀ?
ਅਸੀਂ ਵਧੀਆ, ਸਾਡੀ ਮਤਲਬ ਜੇੜੀ ਤੁਹਾਡੀ ਫੈਮਿਲੀ ਜੋਇੰਟ ਫੈਮਿਲੀ ਐ ਕਿ ਨਿਊਕਰੀ ਨਿਊਕੀਲਰ?
ਨਹੀਂ ਸਾਡੀ ਜੋਇੰਟ ਫੈਮਿਲੀ ਹੈ ਜੀ।
ਸਾਡੀ ਵੀ ਜੋਇੰਟ ਫੈਮਿਲੀ ਯਾ, ਮਤਲਬ ਕਿ ਜੇੜੇ ਮੇਰੇ ਪਾਪਾ ਐ ਨਾ ਔਨਾਂ ਦੇ ਪੰਜ ਭਰਾ ਐ ਤੇ ਦੋ ਭੈਣਾ ਆ।
ਹੁਣ ਸਾਡੀ ਫੈਮਿਲੀ ਚ ਜਿੱਦਾਂ ਹੁਣ ਮੇਰੀ ਵਾਹ ਹਾਡੀ ਫੈਮਿਲੀ ਐ ਨਾ ਸਾਡੀ ਫੈਮਿਲੀ ਚ ਮੰਮੀ, ਪਾਪਾ ਭੈਣ, ਭਰਾ ਤੇ ਮੈਂ। ਫੇਰ ਸਾਡੇ ਨਾਲ ਦਾ ਘੱਰ ਆ ਚਾਚੀ ਦਾ। ਔ ਚਾਚਾ ਜੀ ਐਕਸਪਾਯਰ ਹੋ ਗਏ ਐ, ਚਾਚੀ ਐ ਔਨਾਂ ਦਾ ਇੱਕ ਮੁੰਡਾ ਆ ਤੇ ਕ ਹੂੰਡਾ ਉਨਾ ਦਾ ਬਾਹਰ ਆ, ਤੇ ਜਿੱਦਾਂ ਹੁਣ ਜਿੱ ਦਾਂ ਹੁਣ ਪੰਜ ਭਰਾ ਏਨਾ ਏਨਾਂ ਦੇ ਮਤਲਬ ਦੋ ਭੈਣਾਂ ਇੱਕੋ ਘਰ ਦੀਆਂ ਕੂ ਮਲਾ ਹ ਮੇਰੇ ਚ ਦੋਨੋ ਚਾਚ ਕੈਵੇ ਵਿਆਹੀਆਂ ਸੀਗੀਆਂ, ਫੇਰ ਜੇੜਾ ਸਾਡਾ ਦੂਸਰਾ ਚਾਚਾ ਓਹ ਯੂਕੇ ਐ। ਤੇ ਓਹ ਚਾਚਾ-ਚਾਚੀ ਯੂਕੇ ਐ, ਔਨਾਂ ਦਾ ਇੱਕ ਮੁੰਡਾ ਪੁਰਤਕਾਲ ਆ। ਇੱਕ ਮੁੰਡਾ ਔਨਾਂ ਦਾ ਕਨੇਡਾ ਆ। ਫੇਰ ਮੇਰੇ ਤਾਯਾ ਜੀ ਐ, ਤਾਯਾ ਜੀ ਆ ਤਾਈ ਆ ਔਨਾਂ ਦੀ ਕੁੜੀ ਯੈ ਔ ਇੱਥੇ ਆਈ ਹੋਈ ਹੈ, ਓਹ ਕੈਨੇਡਾ ਰੈੰਦ ਦੀ ਔਦਾਂ ਓਹ ਤੇ ਓਦਾ ਮੁੰਡਾ। ਫੇਰ ਔਨਾਂ ਦਾ ਆ ਜਿਦਾ ਬੇਟਾ ਯਾ ਭਾਬੀ ਆ। ਤੇ ਮੇਰੀ ਇੱਕ ਹੋਰ ਚਾਚੀ ਯਾ ਔਨਾਂ ਦਾ ਏਕ ਮੁੰਡਾ ਪੁਰਤਕਾਲ ਆ। ਪ ਕਾ ਤੇ ਏਕ ਕਨੇਡਾ ਆ ਉਨਾਂ ਦੀ ਕੁੜੀ ਤੇ ਚਾਚਾ ਜੀ ਆ। ਫੇਰ ਸਾਡੀਆਂ ਦੋ ਭੂਆ ਐ ਏਕ ਵੱਡੀ ਭੂਆ, ਏਕ ਛੋਟੀ ਭੂਆ। ਏਕ ਭੂਆ ਦਾ ਮਤਲਬ ਹੈ ਨੀ ਆ ਏਕ ਬ ਫੂਫੜ ਜੀ ਅਕਸ ਪਾਯੇਰ ਹੋਗੇ ਆ। ਔਨਾਂ ਦਾ ਮੁੰਡਾ ਆ, ਔਨਾਂ ਦੀ ਕੁੜੀ ਆ ਕੁੜੀ ਓਨਾਂ ਦੀ ਵਿਆਹੀ ਐ। ਫੇਰ ਔਨਾਂ ਦੀ ਕੁੜੀ ਦੇ ਵੀ ਇੱਕ ਮੁੰਡਾ ਆ, ਫੇਰ ਸਾਡੀ ਏਕ ਹੀ ਭੂਆ ਰੈ ਗੀ ਆ। ਹਾਡੀ ਜੌਇੰਟ ਫੈਮਲੀ ਏ ਨਾ ਸਾਡੇ ਵਿੱਚ ਬੜਾ ਪਿਆਰ ਐ, ਸਾਰੇ ਕੱਠੇ ਰੈੰਦੇ ਆ ਲੜ ਦੇ ਵੀ ਆ ਫੇਰ ਔਸ ਤੋਂ ਬਾਦ ਅਸੀਂ ਕੱਠੇ ਵੀ ਹੋ ਜਾਂਣੇ ਆਂ।
ਅੱਛਾ ਜੀ, ਚਲੋ ਜੀ ਏ ਤਾਂ ਵਧੀਆ। ਵਧੀਆ ਰੈਣਾ ਚਾਹੀਦੈ, ਜੋਇੰਟ ਫੈਮਿਲੀ ਦਾ ਐਹੀ
ਹਾਂ, ਤੇ ਸਾਡੀ ਏਕ ਛੋਟੀ ਭੂਆ ਆ ਔਦੇ ਦੋ ਮੁੰਡੇ ਆ ਵੱਡਾ ਮੁੰਡਾ ਤਾਂ ਬੌਤ ਚੰਗਾ ਆ। ਜਿੜਾ ਉਦਾ ਛੋਟਾ ਮੁੰਡਾ ਆ ਔ ਬਿਲਕੁਲ ਨੀ ਚੰਗਾ। ਓਹ ਮੈਨੂੰ ਬੌ ਵੋ ਗਾਲਾ ਕੱਢਦੈ, ਛੋਟੀ-ਛੋਟੀ ਗੱਲ ਤੇ ਬੋਲਦਾ ਰੈੰਦਾ।
ਤਾਂ ਬੋਲਦੈ ਕਿ ਔ ਭੈਣ ਮੇਰੀ ਸੁਧਰ ਜਾਏ ਨਾ ਔੰਦੀਆਂ ਹਰਤਾਂ ਥੋੜੀਆਂ ਔੱਦਾਂ ਦੀਆਂ ਨਾ, ਮੇਰੀ ਭੈਣ
ਅੱਛਾ, ਤਾਡੀ ਭੈਣ ਵੀ ਹੈਗੀ ਇੱਦਾਂ ਦੀ ਕੋਈ?
ਹਾਂ ਹਾਂ ਮੇਰੀ ਭੈਣ ਹੈਗੀ ਨਾ ਮਾਮੇ ਦੀ ਕੁੜੀ ਆ।
ਅੱਛਾ।
ਹਾਂ ਮੈਂ ਉਹਨੂੰ ਥੋੜਾ ਉਹੀ ਸਮਝਾਉਣਾ ਥੋੜਾ ਕੇ ਸੁਧਰ ਜਾ ਬਸ।
ਦੇਖੋ ਹੁਣ ਕਈ ਵਾਰੀ ਜਿੱਦਾਂ ਹੁਣ ਉਹ ਮੈਨੂੰ ਨੀ ਪਤਾ ਤੁਹਾਡੀ ਭੈਣ ਕਿੰਨੀ ਉਮਰ ਦੀ ਹੈ ਹੁਣ ਜਿੱਦਾਂ ਉਹ
ਹਾਂਜੀ ਸਤਾਰਾਂ ਸਾਲ ਦੀ ਉਮਰ ਹੈ ਸਤਾਰਾਂ ਸਾਲ ਦੀ ਉਮਰ ਦੀ ਹੈ।
ਸਤਾਰਾਂ ਸਾਲ ਦੀ ਕੋਈ ਉਮਰ ਹੁੰਦੀ ਛੋਟਾ ਜਾਂ ਬੱਚਾ ਉਹ ਤਾਂ ਹਾਲੇ। ਅਠਾਰਾਂ ਦੀ ਵੀ ਨ ਹੈਈ।
ਤਾਂ ਹੈ ਹੀ ਆ ਨਾ ਕਿ ਕਿੱਥੇ ਕੀ ਗੱਲ ਕਰਨੀ ਚਾਹੀਦੀ ਕਿੱਥੇ ਨਹੀਂ ਹੈ ਉਹਨੂੰ ਪਤਾ ਨੀ ਚੱਲਦਾ ਕਿੱਥੇ ਕੀ ਗੱਲ ਕਰਨੀ ਹੈ ਹੈਗੀ ਹੈ। ਵਾਧੂ ਬੋਲਦੀ ਰਹਿੰਦੀ।
ਹਾਂਜੀ ਡਾਂਟਨ ਨਾਲ ਵੀ ਤੇ ਕਿਹੜਾ ਪਤਾ ਲੱਗ ਜਾਂਦਾ ਡਾਂਟਨ ਅਗਲਾ ਬੰਦੇ ਨੂੰ ਗੁੱਸਾ ਚੜਦਾ ਤੇ ਰੁੱਸਦਾ ਹੀ ਹੈ।
ਸੁਧਰੇਗੀ ਕਿੱਦਾਂ ਸਮਝਾਵਾਂਗੇ ਤੇ ਉਹ ਸੁਧਰੇਗੀ ਤਾਂ ਹੀ ਸੁਧਰੇਗੀ ਜੇ ਸਮਝਾਵਾਂਗੇ। ਉਹਦੀ ਮੰਮੀ ਨਾਲ ਮੇਰੀ ਆਹੀ ਗੱਲ ਗੱਲ ਕੱਲ ਗੱਲ ਹੋਈ ਹੈ ਉਹਦੀ ਮੰਮੀ ਨੇ ਕਿਹਾ ਜੇ ਉਹਦਾ ਮੈਨੂੰ ਪਤਾ ਸੁਧਰਨਾ ਨੀ ਹੈਗਾ ਚਲੋ ਸਾਡਾ ਤਾਂ ਫਰਜ਼ ਹੈ ਇੱਕ ਵਾਰੀ ਉਹਨੂੰ ਦੇ ਕੰਨ ਚ ਤਾਂ ਪਾਈਏ। ।
ਅੱਛਾ ਹੋਰ ਸੁਣਾਓ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਮਤਲਬ ਭੂਆ ਹੋਣਣੇ ਚ।
ਹਾਂ। ਹਾਂਜੀ ਮੇਰੇ ਵੀ ਏਦਾਂ ਹਾਂਜੀ ਹਾਂਜੀ ਮੇਰੇ ਵੀ ਭੂਆ ਹੈਗੇ ਆ ਜੀ। ਹਾਂਜੀ ਉਹਨਾਂ ਦੇ ਹਾਂਜੀ ਉਹਨਾਂ ਦੇ ਬੇਟੇ ਇੱਕ ਬੇਟਾ ਹੈਗਾ ਇੱਕ ਬੇਟੀ ਹੈਗੀ ਹੈ। ਬੇਟੀ ਉਹਨਾਂ ਦਾ ਮਾਂ ਜ ਕੁਕੂ ਐਫ ਐਮ ਚ ਕੰਮ ਕਰਦੀ ਹੈਗੀ ਹੈ। ਹਾਂਜੀ। ਹਾਂਜੀ ਉਹ ਪਾਰਟ ਟਾਈਮ ਵੀ ਕੰਮ ਕਰਦੀ ਹੈਗੀ ਆ ਜੀ ਉਹ ਰੇਡੀਓ ਚ ਵੀ ਜਾਂਦੀ ਹੈਗੀ ਆ ਜੀ। ਉਹ ਅ ਤੇ ਹਫ਼ਤੇ ਬਾਅਦ, ਮਤਲਬ ਮਹੀਨੇ'ਚ ਚਾਰ--ਉਹ ਡਿਊਟੀਆਂ ਲੱਗ ਜਾਂਦੀਆਂ ਨੇ, ਛੇ ਹ, ਹਫ਼ਤੇ'ਚ ਛੇ ਡਿਊਟੀਆਂ।
ਬੜੇ ਹਾਰਡ ਵਰਕਿੰਗ ਆ, ਮਤਲਬ‌।
ਹਾਂਜੀ-ਹਾਂਜੀ, ਬਹੁਤ ਹਾਰਡ ਵਰਕਿੰਗ ਯਾ, ਉਹ ਮਤਲਬ ਕੰਮ ਕਰਦੀ ਰਹਿੰਦੀ ਹੈ ਏਦਾਂ ਹੀ, ਮਤਲਬ ਘਰੇ ਬੈਠੇ-ਬੈਠੇ ਕਮਾ ਲੈਂਦੀ ਆ, ਉਹ ਔਨਲਾਈਨ। ਮਤਲਬ ਅਂ--ਓ ਹਾਂ, ਉਂਹਦਾ, ਸਾਰਾ, ਓਨਲਾਈਨ ਹੀ ਕੰਮ ਚੱਲਦਾ ਜੀ। ਓਂਦਾ ਔਫੀਸ ਈ ਘਰੇ ਆ। ਮੈਂ ਜੋਬ ਕਰਦਾ ਜੀ, ਮੇਰਾ ਮੁੰਡਾ ਤ ਜੋਬ ਕਰਦਾ, ਤੇ ਮੈਂ ਆਪਣੀ ਭੈਣ ਨਾਲ, ਜਿੱਦਾਂ ਪਾਰਟ-ਟਾਈਮ ਕੰਮ ਆਂਦਾ ਫਿਰ ਮੈਂ ਭੈਣ ਆਪਣੀ ਨਾਲ ਕੰਮ ਕਰਦਾ। ਤਾਂ ਪਾਰਟ-ਟਾਇਮ। ਹਾਂ, ਹੈਲਪ ਕਰ ਦਿੰਨਾ ਨਾ ਉਹ ਮੇਰੇ ਕਰ ਦਿੰਦੇ, ਮੈਂ ਉਹਨਾਂ ਦੇ ਕਰ ਦਿੰਨਾ।
ਅੱਛਾ-ਅੱਛਾ।
ਹਾਂਜੀ, ਤੁਸੀਂ ਸੁਣਾਓ ਜੀ, ਤੁਸੀਂ ਕੀ ਕਰਦੇ ਓ?
ਮੈਂ ਤਾਂ ਹਲੇ, ਅਠਾਰਾਂ ਕੁ ਸਾਲ ਦੀ ਹਾਂ, ਮੈਂ ਤਾਂ ਹਲੇ
ਅੱਛਾ-ਜੀ, ਅੱਛਾ, ਤੁਸੀਂ ਪੜ੍ਹਦੇ ਪਏ ਓ?
ਹਾਂਜੀ।
ਅੱਛਾ-ਜੀ, ਕਿੱਥੇ ਐਡਮਿਸ਼ਨ ਲਈ ਕੋਲਜ ਦੀ?
ਅ, ਮੈਂ ਇੱਥੇ ਜਲੰਧਰ ਆ, ਕੇ ਐਮ ਦੀ ਉੱਥੇ ਲਈ ਏ।
ਅੱਛਾ-ਜੀ, ਕਿਤੇ ਲਈ?
ਫੈਸ਼ਨ ਡਿਜ਼ਾਇਨਿੰਗ'ਚ।
ਅੱਛਾ-ਜੀ, ਚੱਜ਼ ਨਾਲ ਪੜੀਓ ਜੀ, ਹੁਣ।
ਹਾਂਜੀ-ਹਾਂਜੀ, ਪੜ੍ਹਨਾ ਤਾਂ ਹੈਗਾ ਹੀ ਆ, ਤਾਂ ਹੀ ਤਾਂ ਐਡਮਿਸ਼ਨ ਲਈ ਏ ਜੀ।
ਹਾਂਜੀ-ਹਾਂਜੀ, ਜੋ ਤੁਹਾਡੇ ਹਲਾਤ ਆ ਨਾ, ਬਸ ਧਿਆਨ ਨਾਲ, ਅਰਾਮ ਨਾਲ ਪੜੀਓ। ਕਹਿ ਰਿਹਾਂ, ਮੈਂ ਸਹੀ ਤਰ੍ਹਾਂ, ਆਰਾਮ ਨਾਲ ਪੜੀਓ।
ਹਾਂਜੀ-ਹਾਂਜੀ, ਪੜ੍ਹਨਾ ਤਾਂ ਸਹੀ ਤਰੀਕੇ ਨਾਲ ਈ ਹੁੰਦਾ, ਸਾਰੇ ਪੜ੍ਹਨ ਈ, ਜਾਂ
ਅਹ---ਹਾਂਜੀ-ਹਾਂਜੀ, ਤੁਹਾਡਾ ਥੋੜਾ ਪਤਾ ਨਾ ਸਾਨੂੰ।
ਅੱਛਾ ਜੀ।
ਹਾਂਜੀ, ਤੁਸੀਂ ਤਾਂ ਬਸ ਕੱਢਣਾ ਪਾਸ ਜੋਗੇ ਨੰਬਰ ਆ ਜਾਣ, ਬਾਕੀ ਨੁ ਤਾਂ ਮਾਰੋ ਗੋਲੀ।
ਨਹੀਂ ਪਾਸ ਹੋਣ ਜੋਗੇ ਨੀ ਨਾ, ਵਧੀਆ ਨੰਬਰ ਆਂਦੇ ਮੇਰੇ। ਪਾਸ ਤੋਂ ਜ਼ਿਆਦਾ ਆਂਦੇ, ਪਾਸ ਦਾ ਹੁੰਦਾ ਅਠਾਈ, ਸਤਾਈ ਮੇਰੇ ਪੰਜਾਹ ਤੋਂ ਉੱਪਰ ਆਂਦੇ।
ਦੋ-ਤਿੰਨ ਉੱਪਰ ਹੀ ਹੋ ਗਏ, ਚਾਰ-ਪੰਜ ਹੋਰ ਨੰਬਰ, ਉੱਤੇ ਕੀ ਵਧਦਾ ਏ। ਅੱਛਾ ਜੀ। ਹਾਂਜੀ, ਮੈਂ ਆਪਣੀ ਭੈਣ ਨੂੰ ਬੜਾ ਸਮਝਾਂਨਾ ਭਰਾ ਸੁੱਧਰਜਾ, ਸੁਧਰਜਾ। ਉਹ ਸੁਧਰਦੀ ਨਹੀਂ, ਹੁਣ ਕੀ ਕਵੇ। ਕਹਿਣਾ ਤਾ ਸਾਡਾ ਫਰਜ਼ ਆ, ਸੁਧਰੇ, ਨਾ ਸੁਧਰੇ। ਦੇਖੋ, ਆਪਾਂ ਤਾਂ ਵੱਡੇ ਆਂ, ਆਪਾਂ ਤਾਂ ਸਮਝਾ ਸਕਦੇ ਹਾਂ, ਬਾਕੀ ਓਂਦੀ ਮਰਜੀ। ਆਪਾਂ ਤੇ ਇਹ ਕਹਿੰਦੇ ਬੱਸ ਦੇਖੇ, ਕਿੱਥੇ ਕੀ ਬੋਲਣਾ ਚਾਹੀਦਾ, ਬਸ ਉਣੀ ਥੋੜ੍ਹੀ ਸਮਝ ਰੱਖੇ। ਬਾਕੀ ਤਾਂ ਉਹ ਠੀਕ ਹੈ, ਉਹਨੂੰ ਕੀ ਆ ਕੰਮ-ਕੁੰਮ'ਚ ਬਹੁਤ ਵਧੀਆ ਹੈਗੀ ਆ।
ਮੇਰੀ ਗੱਲ ਸੁਣੋ, ਇੱਕ ਪਤਾ ਕੀ ਹੁੰਦਾ ਜਿੱਦਾਂ ਹੁਣ ਸਾਡੀ ਫੈਮਿਲੀ ਹੈ ਨਾ, ਅਸੀਂ ਫੈਮਿਲੀ'ਚ ਸਾਰਿਆਂ ਨੂੰ ਇੱਕ-ਦੂਜੇ ਨੂੰ ਸਮਝਾਨੇ ਹਾਂ ਤੁਸੀਂ ਇਹ ਵੀ, ਇਹ ਵੇਖੋ ਨਾ ਕੀ ਉਹਨੂੰ ਸਮਝਾਂਨੇ ਆਂ
ਇਹ ਨਾ ਵੇਖੋ ਤਾਂ ਤੁਹਾਡੀ ਗੱਲ ਮੰਨਦੀ ਨੀ ਪਈ, ਕੀ ਪਤਾ ਓਹ ਮੰਨਣ ਦੀ ਕੋਸ਼ਿਸ਼ ਕਰਦੀ ਹੋਵੇ, ਹੁਣ ਕਈਆਂ ਦਾ ਦਿਮਾਗ ਹੀ
ਹਾਂ, ਤਾਂ, ਤਾਂਹੀ ਤਾਂ ਉਹਨੂੰ ਸਮਝਾਂਨੇ ਆ ਨਾ। ਤਾਂ ਹੀ ਉਹਨੂੰ ਸਮਝਾਂਨੇ ਆਂ ਕਿ, ਉਹਦਾਂ ਚੱਲ ਉਹਦਾ ਦਿਮਾਗ'ਚ ਪਏਗਾ ਸੀ, ਚੱਲ ਉਹ, ਓਹਨੂੰ ਕਿਸੇ ਨੇ ਸਮਝਾਇਆ ਜੇ ਉਹਨੂੰ ਬੋਲਾਂਗੇ ਨੀ। ਤੋ ਸਮਝੇਗੀ ਕਿੱਥੋਂ? ਮਾੜਾ ਤਾਂ ਸੁਣੇਗੀ, ਮਾੜਾ ਕਿੱਥੇ ਤੋਂ।
ਚੱਲ ਗੀ ਹੋਣੀ ਹੈ। ਅਸੀਂ ਤੇ ਜਾਵਾਂਗੇ, ਤੁਹਾਡੀ ਭੈਣ, ਤੁਹਾਡੀ ਘਰ- ਬਿਲਕੁਲ ਨਾ, ਸੁਣੇ ਅ ਸੁਣੇਆ।
ਹਾਂ, ਕਿਉਂ ਨਾ ਸੁਣੇ, ਛੋਟੀ ਆ ਸੁਣੇ। ਆਪਾਂ ਤਾਂ ਕਹਿੰਦੇ ਹਾਂ ਸੁਣੇ।
ਠੀਕ ਹੈ ਜੀ, ਹੋਰ ਸੁਣਾਓ ਤੁਹਾਡੇ ਫੈਮਲੀ ਚ, ਮਤਲਬ ਤੁਹਾਡੇ ਮਤਲਬ ਹ ਤੁਸੀਂ ਕੌਣ- ਕੌਣ ਹੋ ਫੈਮਿਲੀ ਚ।
ਮੈਂ ਆ ਮੇਰਾ, ਮੇਰੇ ਮੈਂ ਆ, ਮੇਰਾ ਬ੍ਰਦਰ ਹੈ। ਪਾਪਾ ਹੈ, ਮੰਮਾ ਏ ਮੇ ਤਾਈ ਜੀ ਹੈ। ਉਹਨਾਂ ਦੇ ਬੱਚੇ ਹੈ।
ਅੱਛਾ ਤੁਹਾਡੀ ਵੀ, ਜੁਆਇੰਟ ਫੈਮਿਲੀ ਹੈ।
ਹਾਂਜੀ- ਹਾਂਜੀ, ਸਾਡੀ ਜਆਇੰਟ ਫੈਮਿਲੀ ਹੈ।
ਸਾਡੇ ਮਾਮੇ ਹੋਣਾ, ਵਾਲੀ ਵੀ ਜੁਆਇੰਟ ਹੈ। ਇਹ ਨੀ ਕਿ ਸਾਡੇ ਸਿਰਫ, ਦਾਦਕੇ ਜਆਇੰਟ ਹੈ। ਸਾਡੇ ਮਾਮੇ ਮੰਮੀ ਏ, ਮੇਰੀ ਦੋ ਮਾਸੀਆਂ ਏਆ, ਇੱਕ ਮਾਮਾ ਜੀ ਆ। ਤੇ ਫੇਰ ਉਹਨਾਂ ਦੇ ਮਤਲਬ, ਮਾਮੀ ਐ ਮਾਮਾ ਆ। ਨਾਨਾ, - ਨਾਨੀ ਐਕਸਪਾਇਰ ਹੋ ਗਏ ਆ। ਮਾਮਾ, ਮਾਮੀ ਉਹਨਾਂ ਦੇ ਤਿੰਨ ਬੱਚੇ ਆ। ਦੋ ਮੁੰਡੇ, ਇੱਕ ਕੁੜੀ। ਇੱਕ ਕੁੜੀ ਉਹਨਾਂ ਦੀ ਯ ਗਿਫਟ ਵੇਖੀ ਉਹਨਾਂ ਦੇ। ਫੇਰ ਮੇਰੀ ਮਾਸੀ ਹੈ। ਇੱਕ ਮਾਸੀ ਆ ਉਹਨਾਂ ਦੇ ਹੈਨੀ ਕੋਈ ਬੇਬੀ। ਤੇ ਮਾਸੜ ਜੀ, ਉਹ ਇੰਗਲੈਂਡ ਹੈ। ਫੇਰ ਇੱਕ ਮਾਸੀ ਮੇਰੀ ਇਟਲੀ ਆ। ਉਹਨਾਂ ਦੇ ਦੋ, ਇੱਕ ਕੁੜੀ ਇੱਕ ਮੁੰਡਾ ਤੇ ਮਾਸੜ ਏ। ਤੇ ਮਾਸੀ ਆਪ।
ਅੱਛਾ ਜੀ, ਮਾਸੀ ਕਿੱਥੇ ਰਹਿੰਦੇ ਜੀ?
ਫੈਮਲੀ ਅਸੀਂ ਇਕੱਠੇ ਰਹੀਦਾ ਆ, ਖਾਈ- ਪੀਦਾ ਆ।
ਅੱਛਾ ਜੀ, ਮਾਸੀ ਕਿੱਥੇ ਰਹਿੰਦੇ ਜੀ?
ਇੱਕ ਇੰਗਲੈਂਡ, ਇੱਕ ਇਟਲੀ ਚ।
ਅੱਛਾ ਜੀ, ਇੱਕ ਇੰਗਲੈਂਡ, ਇੱਕ ਇਟਲੀ, ਆਂਦੇ ਰਹਿੰਦੇ- ਆਂਦੇ ਰਹਿੰਦੇ, ਤੁਹਾਨੂੰ ਮਿਲਨ ਕਦੀ -ਕਦੀ।
ਰਹਿੰਦੇ ਹੁਣ ਉਹਨਾਂ ਨੇ ਆਣਾ, ਮੇਰੀ ਭੈਣ ਦਾ ਵਿਆਹ ਹੈ। ਉਹਨਾਂ ਨੇ ਜਨਵਰੀ ਚ ਆਣਾ ਦੋਨਾਂ ਮਾਸੀਆਂ ਨੇ।
ਅੱਛਾ, ਦੋਵਾਂ ਨੇ ਹੀ ਆ ਜਾਣਾ।
ਦਸੰਬਰ ਚ ਮੇਰੇ ਭਰਾ ਦਾ ਵੀ ਵਿਆਹ ਐ ਆ। ਹਾਂ, ਹਫ਼ਤੇ- ਹਫ਼ਤੇ ਲਈ ਆਉਣਗੀਆਂ ਮਤਲਬ। ਕਿਉਂਕਿ ਇਹ ਇੱਕ ਮਾਸੀ ਦਾ ਹੁੰਦਾ ਜਦੋਂ ਕੋਈ ਭਾਵੇਂ ਉਹਦੇ ਨਿਆਣਾ ਹੈ ਨੀ, ਪਰ ਉਹਨਾ ਦਾ ਕੰਮ ਹੁੰਦਾ। ਦੂਸਰੀ ਮਾਸੀ ਦੇ ਨਿਆਣਿਆਂ ਦਾ ਤੁਹਾਨੂੰ ਪਤਾ ਪੇਪਰ ਹੁੰਦੇ ਆ ਉਸ ਮਹੀਨੇ ਚ ਫੇਰ ਉਹ ਕਹਿੰਦੀਆਂ ਸੀ। ਅਸੀਂ ਦਸ ਕੁ ਦਿਨਾਂ ਲਈ ਆਵਾਂਗੀਆਂ- ਆਵਾਂਗੀਆਂ ਜ਼ਰੂਰ।
ਚਲੋ ਜੀ ਵਧੀਐ- ਵਧੀਐ।
ਫੇਰ ਮੇਰੇ ਚਾਚੇ ਤੇ, ਮੁੰਡੇ ਦਾ ਵੀ ਵਿਆਹ ਆ।
ਅੱਛਾ ਜੀ, ਤੁਡੇ ਚਾਚੇ ਦੇ ਮੁੰਡੇ ਦਾ ਵੀ ਵਿਆਹ।
ਉਹਦਾ ਦਸੰਬਰ ਚੈ।
ਅੱਛਾ ਜੀ। ਹਾਂਜੀ, ਛੇ ਦਸੰਬਰ
ਨਹੀਂ, ਪਤਾ ਨੀ ਮੈਨੂੰ ਹਲੇ ਨੀ ਪਤਾ।
ਹਾਂਜੀ- ਹਾਂਜੀ, ਛੇ ਦਸੰਬਰ ਦਾ ਹੀ ਐ। ਹੁਣ ਸਾਡੇ ਮਾਮੇ ਦੇ ਮੁੰਡੇ ਦਾ ਵੀ ਹੈਗਾ ਨਾ। ਮੇਰੇ ਭਰਾ ਦਾ ਉਹਨਾਂ ਵੀ ਪਿਆਰ ਬੜਾ, ਐਤਕੀ ਰਹਿ ਕੇ ਗਿਆ ਸੀ ਸਾਡੇ ਕੋਲ। ਦਸ, ਬਾਰਾਂ ਦਿਨ।
ਅੱਛਾ, ਤੁਹਡਾ ਭਰਾਵਾਂਂ ਨਾਲ ਹੀ ਪਿਆਰੱ ਐ। ਤੁਹਾਨੂੰ ਭੈਣਾਂ ਹੀ, ਫੇਰ ਜ਼ਹਿਰ ਲੱਗਦੀਆਂ।
ਅੱਛਾ ਜੀ, ਹੋਰ ਸੁਣਾਓ ਜੀ?
ਹੋਰ ਕੁਛ ਨੀ, ਚਲੋ ਜੀ ਓਕੇ ਜੀ, ਬਾਏ। ਸਤਿ ਸ੍ਰੀ ਅਕਾਲ। ਤੁਹਾਡੇ ਨਾਲ ਬਹੁਤ ਵਧੀਆ ਲੱਗਾ। ਤੁਸੀਂ ਆਪਣੀ ਭੈਣ ਨੂੰ, ਤੰਗ ਨਾ ਕਰਿਆ ਕਰੇ।